ਹੈਲੋ, ਸਸ ਸ਼੍ਰੀ ਕਾਲ ਜੀ।
ਸਸ ਸ਼੍ਰੀ ਕਾਲ ਜੀ।
ਹੋਰ ਠੀਕ ਓ ਜੀ?
ਠਿਕਾਂ ਤੁਸੀਂ ਦੱਸੋ?
ਵਧੀਆ-ਵਧੀਆ ਜੀ ਹੋਰ ਘਰ
ਪਰਿਵਾਰ ਠੀਕਾ ਜੀ। ਹਾਂਜੀ ਵਧੀਆ। ਤੁਸੀਂ ਦੱਸੋ ਤੁਹਾਡਾ ਘਰ ਪਰਿਵਾਰ ਵਧੀਆ।
ਹਾਂਜੀ ਵਧੀਆ-ਵਧੀਆ ਜੀ। ਤੇ ਜੀ ਅੱਜ ਆਪਾਂ ਨਾ ਖੇਤੀਬਾੜੀ ਦੇ ਟੋਪਿਕ ਦੀ ਕੀ ਗੱਲ ਕਰ ਰਿਆ ਜੀ ਖੇਤੀਬਾੜੀ ਮਨੁੱਖੀ ਜੀਵਨ ਸਭ ਤੋਂ ਮਹੱਤਵਪੂਰਨ ਹਿੱਸਾ ਜੀ ਇੱਕ।
ਹਾਂਜੀ-ਹਾਂਜੀ।
ਠੀਕਾ ਖੇਤੀਬਾੜੀ ਤਾਂ ਆਪਾਂ ਜਿਵੇਂ ਕੋਈ ਭੋਜਨ
ਹਾਂਜੀ।
ਅ ਮਤਲਬ ਖੇਤੀਬਾੜੀ ਚ ਆਪਾਂ ਫਸਲਾਂ ਉਗਾਣੇ ਆ ਤੇ ਆਪਾਂ ਭੋਜਨ ਮਿਲਦਾ ਜੀ। ਤੇ ਹੈਲੋ।
ਹਾਂਜੀ।
ਪੰਜਾਬ ਦਾ ਸਭ ਭਿਆਚਾਰਿਕ ਖੇਤਰ ਆ ਜੀ ਇੱਕ ਤਰ੍ਹਾਂ ਦਾ ਠੀਕ ਐ ਜੀ। ਤੇ ਜ ਖੇਤੀਬਾੜੀ ਨੂੰ ਆਪਣਾ ਅੰਨ ਦਾ ਭੰਡਾਰ ਕੈਂਦੇ ਨੇ ਜੀ।
ਹਾਂਜੀ-ਹਾਂਜੀ ਜੀ ਅਸੀਂ ਜਿੰਨੀ ਮਰਜੀ ਪੜ੍ਹਾਈ ਕਰ ਲੀਏ ਜੀ ਤੇ ਪਰ ਸਾਡਾ ਜੀ ਚਾਏ ਅਸੀਂ ਸ਼ੈਰਾਂ ਚ ਚੱਲ ਜੀਏ ਪੜ੍ਹਾਈ ਕਰ ਲੀਏ ਜੇੜਾ ਸਾਡੇ ਪਿਛੋਕਾ ਸਾਡੀ ਪਿਛਲੀ ਜ਼ਿੰਦਗੀ ਆ ਓ ਖੇ
ਹਾਂਜੀ-ਹਾਂਜੀ ਜੀ ਜ਼ਰੂਰ ਬਿਲਕੁੱਲ ਜੀ।
ਹਾਂਜੀ।
ਹਾਂ ਹਾਂ ਜੇੜਾ ਆਪਣੇ ਮਤਲਬ ਪੰਜਾਬ ਦੇ ਲੋਕ ਨੇ ਆਪਣੇ ਆਲੇ ਦੁਆਲੇ ਦੇ ਲੋਕ ਨੇ ਏ ਸਾਰੇ ਖੇਤੀਬਾੜੀ ਨਾਲ ਈ ਜੁੜੇ ਹੋਏ ਨੇ
ਹਾਂਜੀ-ਹਾਂਜੀ
ਹਾਂ ਤੇ ਲੋ ਹੁਣ ਆਪਾਂ ਦੇਖੋ ਜੀ ਕੋਈ ਵੀ ਚੀਜ਼ ਆ ਬਾਜ਼ਾਰ ਚੋਂ ਲਿਓਣੇ ਆ ਓ ਰਸਾਇਣਿਕ ਖਾਦਾਂ ਤਿਆਰੀ ਕੀਤੀ ਹੁੰਦੀ ਆ ਜਿਓ ਹੁਣ ਆਪਾਂ ਬਾਜ਼ਾਰ ਚੋਂ ਕੱਦੂ ਵੈ ਲੈ ਲਿਆ ਹਨਾ ਕੋਈ ਸਬ ਜੀ ਵਗੈਰਾ ਲੈ ਲਿਆ ਓ ਸਾਰੀ
ਖਾਦਾਂ ਨਾਲ ਤੇਆਰ ਕੀਤੀਆਂ ਜਾਂਦੀਆਂ। ਹਾਂਜੀ-ਹਾਂਜੀ।
ਤੇ ਜੇੜਾ ਆਪਾਂ ਮਤਲਬ ਹੁਣ ਆਪਾਂ ਖੇਤੀਬਾੜੀ ਚ ਕਰਦੇ ਆਂ, ਯਾ ਆਪਾਂ ਨੂੰ ਕੋਈ ਫਸਲ ਉਗਾ ਲੀ ਜਾਂ ਆਪਣੇ ਕੋਈ ਸਬਜ਼ੀ ਉਗਾ ਲੀ ਓ ਆਪਾਂ ਬਿਨਾ ਰਸਾਇਣਿਕ ਖਾਦੋਂ ਤੇਆਰ ਕਰ ਸਕਦੇ ਆਂ। ਹਾਂ, ਤਾਂ ਦੇਖੋ ਹੁਨ ਜਿਵੇਂ ਆਪਾਂ ਖੇਤੀਬਾੜੀ ਕਰਨੇ ਆਪਾਂ
ਰੂੜੀ ਦੀ ਖਾਦ ਵੱਧ ਤੋਂ ਵੱਧ ਵਰਤਦੇ ਆਂ। ਹਾਂਜੀ।
ਜਿ ਹੁਣ ਅੱਜ ਕੱਲ ਸਮੇਂ ਦੇ ਨਾਲ ਖੇਤੀਬਾੜੀ ਦਾ ਬੋਤ ਤਰੀਕੇ ਢੰਗ ਬਦਲ ਗੇ ਨੇ।
ਹਾਂਜੀ ਜੀ ਅੱਜ-ਕੱਲ, ਹਾਂਜੀ ਹਾਂਜੀ ਅੱਜ ਕੱਲ ਤਾਂ ਖੇ ਖੇਤੀਬਾੜੀ ਲਈ ਜੀ ਨਵੀਆਂ ਨਵੀਆਂ ਮਸ਼ੀਨਾਂ ਟੈਕਨੋਲੋਜੀਆਂ ਆ ਰੀਆਂ ਨੇ।
ਹਾਂ, ਜਿਵੇਂ ਪੈਲਾਂ ਲੋਕ ਬਲਦਾਂ ਨਾਲ ਖੇਤੀ ਕਰਦੇ ਸੀ।
ਰੇੜੇ ਜੋੜਦੇ ਸੀ। ਅੱਜ-ਕੱਲ ਜਿਵੇਂ ਹੁਣ ਤੇ ਕੈਂਦੇ ਮਸ਼ੀਨਾਂ ਆ ਗੀਆਂ, ਮਸ਼ੀਨੀ ਯੁਗ ਆ ਰੇਆ ਮਤਲਬ ਕੈਨ ਦਾ ਭਾਵ। ਤੇ ਮਤਲਬ ਹੁਨ ਆਪਾਂ ਦੇਖੋ ਪੇਲਾਂ ਆਪਾਂ ਹੱਥੀਂ ਵਾਢੀ ਕਰਦੇ ਸੀ। ਹੁਣ ਆਪਾਂ ਕਪਾਈਨਾਂ ਨਾਲ ਵਾਢੀ ਕਰਦੇ ਆਂ।
ਹਾਂਜੀ ਹਾਂਜੀ।
ਹੁਣ ਦੇਖੋ ਜੈਵੇਂ ਫਸਲਾਂ ਆਪਾਂ ਹਾੜੀ ਚ ਉਗਾਉਣੇ ਜੇੜੀਆਂ।
ਹਾਂਜੀ, ਬੀਜਣ ਆਪਾਂ ਕਣਕ, ਜੌ ਛੋਲੇ, ਸਰੋਂ ਜੀ।
ਕੇ ਏ ਆਪਾਂ ਹੁਣ ਸਰਦੀ ਚ ਉਗੋਣੇ ਦੇਖੋ ਆਪਾਂ ਜਿਦੋਂ ਪਿੰਡਾਂ ਚ ਖੇਤੀ ਕਰਦੇ ਆਂ ਏ ਆਪਾਂ ਨੂੰ ਕਣਕ, ਸਭ ਤੋਂ ਵੱਧ ਜਰੂਰੀ ਐ ਕਿਉਂਕਿ ਏਹ ਆਪਾਂ ਨੂੰ ਰੋਜ ਈ ਬਰਤੋਂ ਵਾਸਤੇ ਆ।
ਹਾਂਜੀ ਜੀ ਹਾਂਜੀ, ਦੇਖਨ ਨੂੰ ਤਾਂ ਜੀ ਖੇਤੀਬਾੜੀ
ਹਾਂਜੀ ਹਾਂਜੀ।
ਦੇਖਣ ਨੂੰ ਤਾਂ ਜੀ ਖੇਤੀਬਾੜੀ ਸੌਖੀ ਲੱਗਦੀ ਐ, ਹਨਾ ਜੀ। ਪਰ ਅਸਲ ਵਿੱਚ ਓਨੀ ਹੀ ਔਖੀ ਐ ਜੀ।
ਹਾਂਜੀ ਹਾਂਜ
ਜਿਵੇਂ ਜੀ ਹਾਂਜੀ। ਮੌਸਮ ਖ਼ਰਾਬ ਹੋਣ ਤੇ, ਏ ਤਾਂ ਕਿਸਾਨ ਨੂੰ ਈ ਪਤਾ ਕਿ ਜੇ ਮੌਸਮ ਖ਼ਰਾਬ ਹੋਜੇ ਤਾਂ ਓਦੀ ਫਸਲ ਖਰਾਬ ਹੋ ਸਕਦੀ ਐ।
ਹਾਂਜੀ।
ਹਾਂਜੀ।
ਹਾਂ, ਜਿਵੇਂ ਆਪਾਂ ਦੇਖੋ ਹੁਣ ਜੌਂ ਘਰੇ ਬੀਜਦੇ ਆਂ। ਆਪਾਂ ਜੀ ਪਸੂ਼ਆਂ ਨੂੰ ਪਾ ਸਕ ਸਕਦੇ ਆਂ। ਕਿਉਂਕਿ ਨਾਲ ਤਾਂ ਏਹ ਵਧੀਆ ਨੇ, ਨਾਲ ਏਨਾਂ ਦੀ ਕੁਆਲ ਰਟੀ ਵਧੀਆ ਆਊਗੀ। ਹੁਣ ਆਪਾਂ ਕਿਤੋਂ ਬਾਰੋਂ ਲਵਾਂਗੇ ਓਨਾਂ ਚ ਕੀ ਪਤਾ ਆਪ ਨੂੰ ਕਾਦੀ-ਕਾਦੀ ਮਲਾਵਟ ਆਉਂਦੀ ਆ।
ਦੀ ਆ।
ਠੀਕ ਐ। ਏ ਆਪਾਂ ਇੱਕ ਤਰਾਂ ਦੀ ਕੁਦਰਤੀ ਘਰੇ ਤੇਆਰ ਕਰ ਸਕਦੇ ਆਂ। ਜਿਵੇਂ ਛੋਲੇ ਹੋ ਗਏ। ਹੁਣ ਆਪਾਂ ਦੋ ਵਾਰ ਵੱਢ ਸਕਦੇ ਆਂ ਏਨਾਂ ਨੂੰ, ਇੱਕ ਫਸਲ ਚ। ਪੈਲਾਂ ਆਪਾਂ ਏਨੂੰ ਕੱਚੇ ਵੀ ਖਾ ਸਕਦੇ ਆਂ। ਇਸ ਤੋਂ ਬਾਦ ਏਨਾਂ ਨੂੰ ਆਪਾਂ ਸਕਾ ਕੇ ਵੀ ਕਿੰਨਾ ਟਾਈਮ ਰੱਖ ਕੇ ਸਟੋਰ ਰੱਖ ਸਕਦੇ ਆਂ। ਨਾਲੇ ਕੀ ਅਪਣੇ ਏਹ ਬਿਨਾਂ ਰੇ ਸਪਰੇ ਤੋਂ ਵੀ ਤੇਆਰ ਹੋ ਸਕਦੀ ਚੀਜ। ਸਰ੍ਹੋਂ ਆ ਗਈ ਜੇ ਹੁਣ ਆਪਣੇ ਸਰ੍ਹੋਂ ਉਘਾਲੀ ਪੈਲਾਂ ਆਪਾਂ ਸਾਗ ਬਣਾ ਸਕਦੇ ਹਾਂ। ਫਿਰ ਉਸ ਤੋਂ ਬਾਦ ਆਪਾਂ ਨੂੰ
ਉਨੂੰ ਸਟੋਰ ਕਰਕੇ ਉਦਾ ਤੇਲ ਵਗੈਰਾ ਕਢਾ ਸਕਦੇ ਜੀ। ਹਾਂਜੀ
ਤੇ ਜੇ ਆਪਾਂ ਦੋ ਫਸਲਾਂ ਲਾਉਣੇ ਆ। ਇੱਕ ਸਾਲ 'ਚ ਜੇ ਆਪਾਂ ਕੈਣੇ ਸੌਣ 'ਚ ਲਾਉਣੇ ਆ ਜੀ ਝੋਨਾ ਜੀ ਹੁਣ ਆਪਾਂ ਜੀਰੀ ਲਾਉਣੇ ਆ। ਹੁਣ ਆਪਾਂ ਜੀਰੀ ਰੱਖ ਕੇ ਇਨੂੰ ਕਿੰਨਾ ਟੈਮ ਸਟੋਰ ਕਰ ਸਕਦੇ ਹਾਂ।
ਹਾਂਜੀ-ਹਾਂਜੀ
ਤੇ ਕਪਾਹ ਹੋ ਗਈ ਹੁਣ ਦੇਖੋ ਆਪਾਂ ਨਰਮੇ ਕਪਾਹਾਂ ਤੋਂ ਕਿੰਨਾ ਕੁਝ ਤਿਆਰ ਕਰ ਸਕਦੇ ਹਾਂ ਕਪ ਕੱਪੜੇ ਵਾਸਤੇ ਜ਼ਰੂਰਤ ਆ ਧਾਗੇ ਵਾਸਤੇ ਜ਼ਰੂਰਤ ਆ।
ਹਾਂਜੀ ਹਾਂਜੀ ਚਾਹੇ ਕੜਾਕੇ ਦੀ ਹਾਂਜੀ ਚਾਹੇ ਕੜਾਕੇ ਦੀ ਠੰਡ ਹੋਵੇ ਚਾਹੇ ਜਿੰਨੀ ਮਰਜ਼ੀ ਗਰਮੀ ਹੋਵੇ ਜੀ।
ਹਾਂਜੀ
ਕਿਸਾਨ ਆਪਣੀ ਮਿਹਨਤ ਨੀ ਛੱਡਦਾ ਜੀ।
ਹਾਂਜੀ-ਹਾਂਜੀ
ਜੇੜੀ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਆ। ਏ ਜੀ ਖੇਤੀ ਬਾੜੀਆਂ ਛੱਡ-ਛੱਡ ਕੇ ਵੱਡੇ ਸ਼ਹਿਰਾਂ 'ਚ
ਹਾਂਜੀ
ਬਾਰਲੇ ਦੇਸਾਂ 'ਚ ਜਾ ਰਏ ਨੇ ਜੀ।
ਹਾਂਜੀ-ਹਾਂਜੀ ਪਰ ਮੇਨ ਆਪਾਂ ਨੂੰ ਖੇਤੀਬਾੜੀ ਜ਼ਰੂਰੀ ਕਿਉ
ਕਿਉਂਕਿ ਆਪਾਂ ਖੇਤੀਬਾੜੀ ਨਾਲ ਜੁੜੇ ਹੋਏ ਹਾਂ। ਆਪਾਂ ਜੀ ਹੁਣ ਆ। ਜੇ ਆਪਣਾ ਦੇਸ਼ ਖੇਤੀਬਾੜੀ ਕਰਦਾ ਐ ਜੀ ਤਾਂ ਹੀ ਬਾਰਲੇ ਦੇਸਾਂ ਨੂੰ ਹਨਾ ਜੀ ਚਾਉਂਦਾ ਏ ਖਾਣਾ
ਹਾਂਜੀ
ਹਾਂਜੀ
ਦੇਖੋ ਆਪਾਂ ਖੇਤੀਬਾੜੀ ਦੇ ਨਾਲ-ਨਾਲ ਆਪਾਂ ਦੇਖੋ ਪਸੂ ਪਾਲ ਸਕਦੇ ਹਾਂ। ਕਿਉ ਆਪਾਂ ਉੱਥੇ ਹਰਾ ਵਗੈਰਾ ਉਗਾ ਕੇ ਕੋਈ ਮੱਕੀ ਵਗੈਰਾ ਉਗਾ ਕੇ ਆਪਦੀ ਤਾਂ ਪਸ਼ੂਆਂ ਦਾ
ਪਾਲਣਾ ਸੌਖਾ ਨਾ ਹਾਂਜੀ-ਹਾਂਜੀ ਗੀ ਤੂੜੀ ਆ ਗਈ ਓ ਵੀ ਆਪਣੇ ਪਸੂਆਂ ਨੂੰ ਪਾਲਣ 'ਚ ਕਿੰਨੀ ਸਹਾਇਤਾ ਕਰ ਹਾਂਜੀ-ਹਾਂਜੀ
ਅ ਮਤਲਬ ਆਹ ਮੌਸਮ 'ਚ ਆ ਕੇ ਮੱਕੀ ਉਗਾ ਲਈ ਬਾਜਰਾ ਉਗਾ ਲਿਆ। ਹਨਾ ਤੇ ਜਿਵੇਂ ਹੁਣ ਆ ਗਏ ਜੌਂ ਆ ਜਾਣਗੇ।
ਡੇਰੀ ਫਾਰਮਿੰਗ ਕਰ ਸਕਦੇ ਹਾਂ ਖੇਤੀ ਦੇ ਨਾਲ-ਨਾਲ ਪਸ਼ੂ ਪਾਲਣ ਕਰ ਸਕਦੇ ਹਾਂ ਮਧੂਮੱਖੀ ਦਾ ਧੰਦਾ ਕਰ ਸਕਦੇ ਹਾਂ। ਤੇ ਫਲਾਂ ਤੇ ਸਬਜ਼ੀਆਂ 'ਚ ਵਾਧਾ ਹੁੰਦਾ ਕਿਉ ਆਪਾਂ ਘਰੇ ਮਤਲਬ ਆਪਦੇ ਕੁਦਰਤੀ ਉਗਾ ਦਾ ਜਿਵੇ ਆਪਣੇ ਜਿਵੇਂ ਦੇਖੋ ਆਪਾਂ ਨੇ ਆਹ ਮੌਸਮ ਆ।
ਤੇ ਆਪਣੇ ਅਮਰੂਦ ਆ ਗਏ ਜੀ ਏ ਕੋਈ ਰਸਾਇਣਿਕ ਖਾਦਾਂ ਨੀ ਜ ਇਨਾਂ 'ਚ ਜੀ
ਕੁਦਰ ਹਾਂ ਜੀ ਹੁਣ ਦੇਖੋ ਬਾਜ਼ਾਰਾਂ ਚ
ਆਪਾਂ ਇਹ ਚੀਜ਼ ਲਵਾਂਗੇ ਤਾਂ ਇਹ ਚੀਜ਼ ਵੀ ਰਸਾਇਣਿਕ ਖਾਦਾਂ ਨੇ
ਪਰ ਅੱਜ ਕੱਲ ਨਾ ਬੌਤ ਜ਼ਿਆਦਾ ਕੀਟਨਾਸ਼ਕ ਜਿਵੇਂ ਆਪਾਂ ਕਹਿਨੇ ਰਸਾਇਣਿਕ ਖਾਦਾਂ ਦਾ ਉਪਯੋਗ ਕਰ ਰਹੇ ਨੇ ਉਨਾਂ ਨਾਲ ਆਪਣੀ ਉਪਜਾਈ ਮਿੱਟੀ ਖੇਤੀਬਾੜੀ ਚ ਬੌਤ ਨੁਕਸਾਨ ਹੋ ਰਿਹਾ ਉੱਪਰਲੀ ਉਪਜਾਊ ਧਰਤੀ ਖਤਮ ਹੋ ਰਹੀ ਆ ਹਾਂ
ਜਿਵੇਂ ਜੀ ਪੰਜਾਬ ਵਿੱਚ ਜ਼ਿਆਦਾਤਰ ਲੋਕ ਕਣਕ ਤੇ ਝੋਨਾ ਈ ਲਾਉਂਦੇ ਨੇ ਇਹਦੇ ਨਾਲ ਕੀ ਹੁੰਦਾ ਜੀ ਆਪਣੀ ਜਿਹੜੀ ਧਰਤੀ ਦਾ ਪਾਣੀ ਆ ਉਹ ਜੀ ਬੌਤ ਜ਼ਿਆਦਾ ਮਤਲਬ ਹੇਠਾਂ ਜਾ ਰਿਹਾ ਐ
ਹਾਂ ਬਿਲਕੁਲ ਜੀ ਹੁਣ ਦੇਖੋ ਆਪਾਂ ਜੀਰੀ ਲਾਈ ਆ ਉਹ ਚ ਕਿੰਨਾ ਪਾਣੀ ਵਰਤਿਆ ਉਹ ਨਾਲ ਪਾਣੀ ਦੀ ਬਹੁਤ ਕਮੀ ਆਉਣ ਦਾ ਚਾਂਸ ਹੋ ਰਿਹਾ
ਹਾਂਜੀ ਹਾਂਜੀ ਸਾਨੂੰ ਇਹ ਚਾਈਦਾ ਕੀ
ਹਾਂ ਜੇ ਹੁਣ ਆਪਾਂ ਖੇਤੀਬਾੜੀ ਚ ਵੱਧ ਤੋਂ ਵੱਧ ਆਪ ਨੂੰ ਨਹਿਰਾਂ ਦਾ ਪਾਣੀ ਵਰਤਣਾ ਚਾਈਦਾ ਕਿਉਂ ਵੈ ਵੈਸੇ ਵੀ ਚੱਲਣਾ ਅੱਗੇ ਅੱਗੇ ਪਰ ਜੇ ਆਪਾਂ ਉਨੂੰ ਵਰ
ਵਰਤਾਗੇ ਤਾਂ ਹਾਜੀ, ਕੰਮ ਆਉ ਨਾਲੇ ਆਪਣਾ ਪਾਣੀ ਨੀ ਨੀਵਾਂ ਜਾਊਗਾ ਹਾਂਜੀ ਹਾਂਜੀ
ਹਾਂ
ਜਿਵੇਂ ਜੀ ਅੱਜ ਕੱਲ੍ਹ ਦੇ ਨੌਜਵਾਨ ਨੇ ਸਟ੍ਰੋਬੈਰੀ ਤੇ ਹੋਰ ਜੀ ਮਸ਼ਰੂਮ ਦੀ ਖੇਤੀ ਕਰਕੇ ਲੱਖਾਂ ਰੁਪਏ ਕਮਾ ਰਏ ਨੇ
ਹਾਂਜੀ ਹਾਂਜੀ
ਇਹ ਇੱਕ ਕਮਾਈ ਦਾ ਸਾਧਨ ਵੀ ਆ ਜੀ
ਹਾਂ ਪਰ ਕਹਿੰਦੇ ਕਿਸਾਨਾਂ ਨੂੰ ਚਾਈਦਾ ਕਿ ਆਪਾਂ ਸਾਂਭ ਸੰਭਾਲ ਕਰੀਏ ਵੀ ਕੀਟਨਾਸ਼ਕ ਖਾਧਾਂ ਤੇ
ਤੇ ਘੱਟ ਵਰਤੋਂ ਕਰੀਏ ਤੇ ਕਹਿੰਨੇ ਕਿ ਮਤਲਬ ਆਪਣੇ ਘਰ ਦੀ ਘਰੇਲੂ ਫਸਲ ਪਾਈਏ ਖਾਦ ਜਾਂ ਕੋਈ ਗੋਹਾ ਹੋ ਗਿਆ ਹੋ ਗਿਆ
ਹੈਂ
ਹਾਂਜੀ
ਮਤਲਬ ਆਪਣੇ ਚੁੱਲ੍ਹਿਆਂ ਚੋਂ ਨਿਕਲੀ ਸਵਾਹ ਨਾਲ ਤਾਂ ਉਹ ਬੇਸਟਜ ਤੋਂ ਖਤਮ ਹੋ ਸਕੇ ਹਨਾ ਤੇ ਨਾਲੇ ਆਪਣੀ ਉਹਚ ਖੇਤੀਬਾੜੀ ਚ ਵਾਧਾ ਕਰੂਗੀ
ਹਾਂਜੀ ਹਾਂਜੀ
ਤੇ ਜਿਵੇਂ ਹੁਣ ਆਪਾਂ ਕੋਈ ਹੋਰ ਚੀਜ਼ਾਂ ਪਾ ਸਕੀਏ ਕੋਈ ਬਸ ਜੀਦਾ ਕੋਈ ਨੁਕਸਾਨ ਵੀ ਨਾ ਹੋਵੇ ਨਾ ਆਪਣੀ ਖੇਤੀਬਾੜੀ ਨੂੰ ਉੱਪਰਲੀ ਭੁੰਮੀ ਨਾ ਖ਼ਰਾਬ ਹੋਵੇ
ਜੀ ਹਾਂਜੀ ਹਾਂਜੀ ਜੀ ਦੁਨੀਆਂ ਜਿੰਨੀ ਮਰਜੀ ਡਿਜੀਟਲ ਹੋਜੇ ਪਰ ਉਹ ਪੈਸਾ ਤੇ ਫੋਨ ਤਾਂ ਨੀ ਖਾ ਸਕਦਾ ਹਨਾ ਜੀ ਤੇ ਖਾਣ ਲਈ ਤਾਂ ਉਨਾ ਨੂੰ ਫਸਲ ਉਗਾਆਣੀ ਪਊਗੀ ਹਾਂਜੀ--ਤੇ ਜਿਵੇਂ-ਹੁਨ ਪਹਿਲਾਂ ਫਸਲਾਂ ਵਧੀਆ ਹੁੰਦੀ ਲੋਕ ਬਲਦਾਂ ਨਾਲ ਖੇਤੀ ਕਰਦੇ ਸੀ।
ਤੇ ਰੂੜੀ ਦਾ ਰੇਹ ਪਾਉਂਦੇ ਸੀ। ਸਵਾਹ ਪਾਉਂਦੇ ਸੀ।
ਪਾਉਂਦੇ ਸੀ, ਮਤਲਬ ਘਰ ਦੀਆਂ ਖਾਦਾਂ ਪਾਉਂਦੇ ਸੀ। ਜਿਹੜੇ ਅੱਜ- ਕੱਲ ਨੇ ਉਹ ਰੇਹਾਂ-ਸਪਰੇਹਾਂ ਤੇ ਨਿਰਭਰ ਹੋ ਰਹੇ ਨੇ
ਤੇ ਮਤਲਬ ਪਹਿਲਾਂ ਹੁਣ ਖੇਤੀਬਾੜੀ ਸੰਦ ਵੀ ਬਹੁਤ ਆ ਚੁੱਕੇ ਨੇ ਜਿਵੇਂ-ਕਪਾਈਨਾ ਕੈਨੇ ਬੀਜਣ ਆਲੇ, ਬੋਹਣ ਆਲੇ ਮਤਲਬ ਅੱਜ ਤਕਨੋਲੋਜੀ ਬਹੁਤ ਅੱਗੇ ਜਾ ਰਹੀ ਹੈ ਜੀ।
ਅ--ਸਾਨੂੰ ਤਾਂ ਜੀ ਬਸ, ਇਹੀ ਕਰਨਾ ਚਾਹੀਦਾ ਕਿ ਸਾਨੂੰ ਅੰਨ ਦੀ ਕਦਰ ਕਰਨੀ ਚਾਹੀਦੀ ਹੈ ਜਾਦਾ ਤੋਂ ਜਾਦਾ
ਆਪਾਂ ਜਿੰਨੀ ਆਪਣੀ ਭੂਮੀ ਨੂੰ ਸਾਂਭ ਕੇ ਰੱਖਾਂ ਕੀਟਨਾਸ਼ਾਂ ਤੋਂ ਬਚਾਵਾਂ ਗੇ ਦਵਾਈਆਂ ਖਾਦਾਂ ਪਚਾਵਾਂਗੇ ਓਨੀ ਹੀ ਜ਼ਿਆਦਾ ਆਪਾਂ ਉਹਨੂੰ ਇਹ ਉਤਪਤੀ ਕਰੂਗੀ ਹਾਂਜੀ
ਹਾਂਜੀ
ਹੁਣ ਤੁਸੀਂ ਕੀ ਦੱਸਣਾ
ਣਾ ਚਾਹਾਂ ਜੀ ਇਸ ਬਾਰੇ ਜੀ, ਮੈਂ ਤਾਂ ਬਸ ਇਹੀ ਕਹਿਣਾ ਚੋਨੀ ਹਾਂ ਕਿ ਸਾਨੂੰ ਜੇ ਅਸੀਂ ਖਾਣਾ ਖਾ ਰਹੇ ਹਾਂ। ਤਾਂ ਸਾਨੂੰ ਓਨਾ ਕਿ ਖਾਣਾ ਪਾਉਣਾ ਚਾਹੀਦਾ ਜਿੰਨਾ ਕਿ ਅਸੀਂ ਖਾਣਾ ਸਾਨੂੰ ਇਹ ਦੇਖਣਾ ਚਾਹੀਦਾ ਕਿ ਜੇ ਅਸੀਂ ਖਾਣੇ, ਖਾਣਾ ਵਿੱਚ ਛੱਡਦੇ ਹਾਂ ਪਲੇਟ ਦੇ ਤਾਂ ਉਹ ਸਾਨੂੰ ਸੋਚਣਾ ਚਾਹੀਦਾ ਕਿ ਉਹਦੇ ਪਿੱਛੇ ਕਿਸੇ ਕਿਸਾਨ ਦੀ ਸਾਲ ਭਰ ਦੀ ਮਿਹਨਤ ਹੁੰਦੀ ਹੈ।
ਹਾਂਜੀ, ਹਾਂਜੀ। ਜ਼ਰੂਰ ਜੀ, ਬਿਲਕੁਲ ਜੀ
ਨੂੰ ਵੀ ਇਸ ਚੀਜ਼ ਦਾ ਧਿਆਨ ਦੇਣਾ ਚਾਹੀਦਾ ਹੈ ਤੇ ਸਾਨੂੰ ਵੱਧ ਤੋਂ ਵੱਧ ਜਾਗਰੂਕ ਵੀ ਕਰਨਾ ਚਾਹੀਦਾ, ਲੋਕਾਂ ਨੂੰ ਇਸ ਚੀਜ਼ ਬਾਰੇ